ਹੈਲੋ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ।
ਹਾਂਜੀ, ਹਾਂਜੀ, ਕਿਵੇਂ ਹੋ ਤੁਸੀਂ?
ਬਹੁਤ ਵਧੀਆ ਜੀ ਬਹੁਤ ਵਧੀਆ, ਤੁਸੀਂ ਦੱਸੋ ਜੀ ਕਿੱਦਾਂ?
ਅਸੀਂ ਵਧੀਆ, ਹੋਰ ਤੁਸੀਂ ਕੀ ਕਰਦੇ ਸੀ?
ਬਸ ਫ੍ਰੀ ਸੀਗਾ ਜੀ ਆਪਣੇ, ਹੋਰ ਤੁਸੀਂ ਦੱਸੋ ਜੀ? ਕਿੱਧਾਂ ਬਸ ਠੀਕ ਠਾਕ ਹੈ ਜੀ।
ਚਾਹ ਪੀ ਕੇ ਹਟੇ ਸੀ।
ਅੱਛਾ ਜੀ,
ਹਾਂਜੀ, ਮੈਂ ਤਾਂ ਇਹ ਸੋਚਦੀ ਸੀ, ਓਨਲਾਈਨ ਸ਼ੋਪਿੰਗ ਹੀ ਕਰ ਲੈ ਬੈਠੀ ਬੈਠੀ ਹਨਾ। ਬੋਰ ਹੀ ਹੋ ਰਿਹਾ ਵੈਸੇ ਵੀ,
ਜ਼ਰੂਰ, ਜ਼ਰੂਰ ਕੌ-ਕੌ।
ਬਟ ਦੇਖਿਆ ਜਾਵੇ, ਤਾਂ ਵਟ ਦੇਖਿਆ ਜਾਵੇ ਵੀ ਵਧੀਆ ਨੀ ਮਿਲਦੇ।
ਬਿਲਕੁਲ ਜੀ ਕਿਉਂਕਿ ਇਹਨੇ ਦਿਖਾਇਆ। ਕੁਛ ਹੋਰ ਜਾਂਦਾ ਜੀ, ਉੱਥੇ ਮਤਲਬ ਹੁੰਦਾ ਕੁਛ ਹੋਰ ਹੈ ਜੀ ਉਹਦੇ ਵਿੱਚ ਜੀ।
ਹਾਂਜੀ, ਹਾਂਜੀ ਮੈਂ ਤਿੰਨ ਚਾਰ ਚੀਜ਼ਾਂ ਮੈਸ਼ੋ ਤੋਂ ਆਰਡਰ ਕੀਤੀਆਂ ਨੇ ਬਟ ਯਾਰ ਜੋ ਖਾਂਦੇ ਨੇ ਉਹ ਤਾਂ ਮਿਲਦਾ ਹੀ ਨਹੀਂ।
ਨਹੀਂ ਉਹ-ਉਹ ਤਾਂ ਬਸ ਇੱਕ ਐਡ ਕਰ ਦਿੰਦਾ ਜੀ ਮੁੜਕੇ।
ਸਹੀ ਕਿਹਾ। ਉਹੀ ਸੋਚਦੀ ਸੀ, ਕੀ ਕਰਾਂ ਕਿੱਥੋਂ ਔਡਰ ਕਰਾਂ ਕੁਛ ਸਮਝ ਨੀ ਪੈ ਰਹੀ ਸੀ।
ਮੀਸ਼ੋ ਤੋਂ ਕਰਦੇ ਹੋ ਤੁਸੀਂ
ਇੱਕ ਮੀਸ਼ੋ ਤੋਂ ਮੀਸ਼ੋ ਤੋਂ ਕਰਦੀ ਹਾਂ, ਤੇ ਨਹੀਂ ਤਾਂ ਫਿਰ ਮਿੰਤਰਾ ਐਪ ਹੈਗਾ, ਤੁਹਾਨੂੰ ਪਤਾ?
ਹਾਂਜੀ, ਹਾਂਜੀ।
ਹਾਂਜੀ, ਇੱਕ ਤੋਂ ਕਰ ਲੈਂਣੀ ਆ ਨਹੀਂ ਤਾਂ ਫਿਰ
ਠੀਕ ਹੈ ਮੈ ਨਾ ਜਾਂ ਐਮਾਜੋਨ 'ਤੇ ਵੀ ਹੈ ਨੂੰ ਉਥੇ ਥੋੜ੍ਹੇ
ਹਾਂਜੀ, ਅਜ ਐਮਜ਼ੋਨ ਹੈਗਾ ਐਮਜ਼ੋਨ ਤੋਂ ਮੈਂ ਜ਼ਿਆਦਾਤਰ ਪ੍ਰਰੋਡਕਟ ਮੰਗਏ। ਰਵੇ ਤਾਂ,
ਹਾਂਜੀ,
ਮੈਂ ਜਿਆਦਾ ਐਮਾਜ਼ੋਨ ਤੇ ਪ੍ਰੋਡਕਟਸ ਵਗੈਰਾ ਔਡਰ ਨੀ ਕੀਤੇ ਕਦੇ,
ਅੱਛਾ ਜੀ,
ਹਾਂਜੀ, ਇੱਕ ਜ਼ਿਆਦਾ ਫਲਿੱਪਕਾਰਟ ਯੂਜ ਕਰਦੀ ਹਾਂ। ਮੈਸ਼ੋ ਯੂਜ ਕਰਦੀ ਹਾਂ ਅਤੇ ਮਿੰਤਰਾ।
ਠੀਕ ਏ ਜੀ।
ਹਾਂਜੀ। ਹੋਰ ਸੁਣਾਓ? ਤੁਸੀਂ ਔਨਲਾਈਨ ਸ਼ੋਪਿੰਗ ਕਰਦੇ ਹੋ ਕੀ ਕੀ ਮੰਗਾਇਆ ਹੋਇਆ।
ਮੈਂ ਤਾਂ ਟੂਲ ਟਾਲ ਮੰਗਾ ਰਹਿੰਦਾ ਮੈਂ ਟੂਲ ਹੀ ਹਤਾ ਮੰਗਵਾ
ਟੋਵਲ ਵਗੈਰਾ
ਨਹੀਂ ਨਾ ਟੂਲ-ਟੂਲ ਡਰਲ ਵਗੈਰਾ।
ਡ੍ਰੇਲ ਵਗੈਰਾ ਜਾਂ ਬੈਟ ਵਗੈਰਾ ਬਸ ਓਹੀ ਔਨਲਾਈਨ ਮੰਗਵਾਂਦਾ।
ਅੱਛਾ ਕਦੀ ਕੱਪੜੇ ਵਗਰਾ ਔਰਡਰ ਨਹੀਂ ਕੀਤੇ?
ਨਹੀਂ ਕੱਪੜੇ ਨਹੀਂ ਮੈਮ ਕਦੇ ਸ਼ੂ ਵਗੈਰਾ ਮੰਗਵਾਏ ਕੱਪੜੇ ਨਹੀਂ ਮੈਮ ਕਦੇ ਮੰਗਵਾਏ। ਉਹੀ ਹੈ ਨਾ ਦਿਖਾਤੇ ਕੁਛ ਔਰ ਹੈ, ਜੀ ਅਤੇ ਆਤਾ ਕੁਛ ਔਰ ਹੈ।
ਹਾਂਜੀ, ਹਾਂਜੀ, ਮੈਂ ਵੀ ਇੱਕ ਟਾਈਮ ਸ਼ੂਜ ਡਰਤੇ ਸੀ ਪੂਮਾ ਦੇ ਮੈਂ ਪੂਮਾ ਦੇ ਬ੍ਰੈਂਡ ਦੇ ਸ਼ੂਜ ਛੇ ਹਜ਼ਾਰ ਤੇ ਦੇ ਔਡਰ ਕੀਤੇ, ਤਾਂ ਮੈਨੂੰ ਤੁਸੀਂ ਓਹੀਓ ਭੇਜੋ ਹਨਾ।
ਹਾਂਜੀ।
ਮੈ ਜਾ ਕੇ ਨਾਇਕੀ ਦੇ ਸ਼ੂਜ ਭੇਜਦੇ ਤੇ ਜੋ ਮੈਂ ਪ੍ਰੋਡਕਟ ਆਰਡਰ ਕੀਤਾ ਸੀ ਉਹ ਨੀ ਆਇਆ ਦੂਜਾ ਹੀ ਕੋਈ ਪ੍ਰੋਡਕਟ ਆ ਗਿਆ, ਨਾਇਕੀ ਦਾ ਵੀ
ਹੁਣ ਫਿਰ ਰਿਟਰਨ ਪਏ, ਤੁਸੀ ਇਹਨਾਂ ਦੇ।
ਹਾਂਜੀ, ਰਿਟਰਨ ਮੈਂ ਕੰਪਲੇਂਟ ਵੀ ਪਾਈ ਆ ਤੇ ਚਲੋ ਲੈ ਕੇ ਫੇਰ ਉਹ ਤੋਂ ਬਾਅਦ ਨਾ ਥੋੜਾ ਦਿਲ ਜਿਹਾ ਹੀ ਉੱਠ ਗਿਆ, ਔਨਲਾਈਨ ਸ਼ੋਪਿੰਗ ਵਗੈਰਾ ਤੋਂ ਏ ਲੱਗਦਾ ਕਿ ਯਾਰ ਮਾਰਕੀਟ ਜਾ ਕੇ ਕੇ ਲੈ ਲੋ ਹਨਾ, ਉਹੀ ਵਧੀਆ ਰਹੋ ਉਰੇ ਵੀ ਪੈਸੇ ਪਾਓ ਫਿਰ ਰਿਟਰਨ ਕਰੋ
ਬਿਲਕੁਲ ਜੀ ਉਹੀ ਹੈ, ਨਾ ਜੀ ਦਿਖਾਂਦੇ ਕੁਛ ਹੋਰ ਆ ਦਿੰਦੇ ਕੁਛ ਹੋਰ ਆ।
ਹਾਂਜੀ, ਹਾਂਜੀ।
ਤੇ ਜਿਆਦਾਤਰ ਇਕ ਤਾਂ ਲਿਆਇਆ, ਮਤਲਬ ਜਾ ਕੇ ਕਰੇ ਇਹਦੀ ਸ਼ੋਪਿੰਗ
ਹਾਂਜੀ, ਹਾਂਜੀ ਸਹੀ ਕਿਹਾ ਉਹੀ ਹੁਣ ਕਰੇ ਵੀ ਵਿਆਹ ਮੇਰੇ ਬ੍ਰਦਰ ਦਾ ਤੇ ਉਹੀ ਸੋਚ ਰਹੀ ਆ ਕੱਪੜੇ ਕੁਪੜੇ ਵੀ ਲੈਣੇ ਆ, ਕਿੱਥੋਂ ਲਵਾਂ ਕੀ ਕਰਾਂ। ਕੁੱਛ ਸਮਝ ਨੀ ਪੈ ਰਹੀ ਹੁਣ ਤੁਹਾਨੂੰ, ਪਤਾ ਪੰਜਾਬੀ ਵਿੱਚ ਤਾਂ ਫੰਕਸ਼ਨ ਵੀ ਬਹੁਤ ਹੁੰਦੇ ਆ ਜਾਗੋ, ਮਹਿੰਦੀ ਦੀ ਬਟਨਾ ਹਾਂਜੀ, ਉਹੀ ਸੋਚਦੀ ਹਾਂ ਫਿਰ।
ਜਾ ਕੀ ਕਰੋ ਉਹਨਾਂ ਸੋ
ਅਸੀਂ ਜਿੱਥੇ ਮਤਲਬ ਇਹ ਜਿਹੜੇ ਸ਼ਹਿਰ ਚ ਰਹਿੰਦੇ ਨਾ ਉਹਦੇ ਨਾ ਮਰੱਠੇ ਲੋਕ ਰਹਿੰਦੇ ਨੇ। ਮੈਨੂੰ ਪਤਾ ਨਹੀ ਤੁਹਾਨੂੰ ਪਤਾ ਹੋਣਾ ਕਿ, ਨੀ ਬਟ ਨਾ ਇਹਨਾਂ ਦੀ ਇਹ ਬੜੀ ਚਮਕ ਧਮਕ ਵਾਲੇ ਬਣਦੇ ਆਪਣੇ ਦੋ ਜੇ ਪਾਏ ਨੀ ਜਾਂਦੇ ਉਹ ਚੁਭਦੇ ਨੇ।
ਹਾਂਜੀ।
ਪਹਿਲੀ ਗੱਲ ਤਾਂ ਆਪਣੇ ਲਾਈਟ ਵੇਟ ਪਸੰਦ ਕਰਾਨਾ ਜਿੰਨੇ ਲਾਈਟ ਵੇਟ ਤੇ ਇਹਨਾਂ ਹੁੰਦਿਆਂ ਕੱਚਾ ਲੱਗੀ ਹੁੰਦੀਆਂ, ਨੇ ਛੋਟੇ-ਛੋਟੇ ਕੱਚਾ ਤੇ ਮਤਲਬ ਬਹੁਤ ਕੁੱਛ ਅੱਡ ਉੱਡ ਹੁੰਦਾ ਉਹ ਪਸੰਦ ਨਹੀਂ ਆਦਾ।
ਹੂੰ, ਹਾਂਜੀ।
ਹਾਂਜੀ, ਹਾਂਜੀ।
ਹੋਰ ਕੀ ਬਣਾਇਆ ਅੱਜ ਤੁਸੀਂ?
ਅੱਜ ਅਸੀਂ ਬਣਾਇਆ, ਅਸੀਂ ਦੁਪਹਿਰੇ ਅਹ ਬਣਾਦੇ। ਅੱਜ ਅਸੀਂ ਆਲੂ ਬਣਾਏ ਸੀ ਸੁੱਕੇ ਤੇ ਨਾਲ ਪੂੜੀਆਂ ਬਣਾਈਆਂ ਸੀ।
ਖਾਣਾ ਤੁਸੀ ਆਪ ਈ ਬਣਾਂਦੇ ਓ ਕਿ ਜਾਂ ਉਹ ਮੰਮਾ ਬਣਾਂਦੇ ਜੇ।
ਅਹ ਆਪ ਵੀ ਕਰ ਲਈਦਾ ਮਤਲਬ ਜ਼ਿਆਦਾਤਰ ਮੈਂ ਰੂਮ ਤੇ ਰੈਂਨੀ ਆਂ ਦੇਖਿਆ ਜਾਵੇ ਤਾਂ।
ਅੱਛਾ ਜੀ।
ਮਤਲਬ ਮੇਰੀ ਪਲੱਸ ਟੂ ਪਾਸ ਹੋ ਗੀ, ਹੁਣ ਮੈਂ ਜੌਬ ਕਰਦੀ ਆਂ ਤੇ ਜੋਬ ਮੈਂ ਮਤਲਬ ਅੱਡ ਸੀਟੀ ਚ ਕਰਦੀ ਦੀ ਆਂ।
ਠੀਕ ਐ‌ ਮੈਮ।
ਹਾਂਜੀ, ਤੇ ਫੇਰ, ਮੈਂ ਆਪਦਾ ਪੀ ਜੀ ਤੇ ਰੈਂਨੀ ਆਂ। ਤੇ ਆਪਦੇ ਕੁੜੀਆਂ ਵੀ ਨੇ, ਉਹ ਵੀ ਕਰ ਲੈਂਦੀਆਂ ਨੇ, ਕਦੇ ਕਦੇ ਨਈ ਤਾਂ ਆਪ ਵੀ ਕਰ ਲਈਦਾ।
ਠੀਕ ਐ ਜੀ।
ਹਾਂਜੀ।
ਤੇ ਗਰਮੀ ਵੀ, ਬਹੁਤ ਜ਼ਿਆਦਾ।
ਅਹ ਨਹੀਂ ਉਰੇ ਤਾਂ ਮਤਲਬ ਮੌਸਮ ਠੀਕ ਆ। ਮੀਂਹ ਅੱਜ ਬਹੁਤ ਪਿਆ, ਦੋ ਦਿਨ ਦੋ ਤਿੰਨ ਦਿਨਾਂ ਤੋਂ ਮੀਂਹ ਤਾਂ ਬਹੁਤ ਪੈ ਰਿਹਾ, ਬਾ ਮੌਸਮ ਠੰਡਾ ਹੋਇਆ ਹੋਇਆ ਹੁਣ।
ਨਈ ਇੱਧਰ ਨੀ, ਹਾਡੇ ਤਾਂ ਗਰਮੀ ਬਹੁਤ ਜ਼ਿਆਦਾ ਇੱਧਰ।
ਅੱਛਾ ਅੱਛਾ, ਹਾਂਜੀ ਹਾਂਜੀ ਪੰਜਾਬ ਚ ਤਾਂ ਫੌਟੀ ਵਨ ਟੈਂਪਰੇਚਰ ਹੁੰਦਾ ਈ, ਉਦੋਂ ਘੱਟ ਤਾਂ ਮੈਂ ਕਦੇ ਦੇਖਿਆ ਹੀ ਨੀ।
ਏ ਸੀ ਵੀ ਨੀ, ਟਰਿਪ ਮਾਰੀ ਜਾਂਦੇ, ਏ ਸੀ ਵੀ ਨੀ ਚੱਲਦੇ ਜੀ। ਇੰਨੀ ਗਰਮੀ ਆ।
ਅੱਛਾ ਜੀ।
ਹਾਂਜੀ, ਆਹ ਹਾਡਾ ਤਾ ਪਤਾ ਨੀ ਖੜ ਈ ਗਿਆ। ਸਮਝੋ ਬਾਰ ਆ ਕਾਣੀ।
ਅੱਛਾ ਅੱਛਾ। ਨਹੀਂ ਉਰੇ ਤਾਂ ਪਹਿਲੇ ਬਹੁਤ ਗਰਮੀ ਸੀ। ਹੱਦ ਪਾਰ ਕਰਕੇ ਰੱਖੀ ਆ ਗਰਮੀ ਨੇ ਵੀ। ਬਟ ਹੁਣ ਥੋੜ੍ਹੀ ਠੰਡ ਪਈ ਆ ਮੀਆਂ ਕਰਕੇ।
ਆ ਹੁਨ ਓ ਇੱਕ ਤਾਂ ਰੁੱਖ ਰੁੱਖਣ ਵੱਢੀ ਜਾ ਰਏ ਆ, ਘਰ ਘਰ ਏ ਸੀ ਦੋ ਦੋ ਤਿੰਨ ਤਿੰਨ ਲੱਗੇ ਵੇ ਆ। ਵਾਤਾਵਰਨ ਈ ਖ਼ਰਾਬ ਏ ਹੋ ਰਿਹਾ ਹੁਣ।
ਹਾਂਜੀ ਹਾਂਜੀ ਮੇਰੇ ਨਾਨਕੇ ਵੀ ਮਤਲਬ ਪੰਜਾਬ ਚ ਈ ਨੇ ਤੇ ਮੇਰੇ ਨਾਨਕੇ ਆਲਿਆਂ ਦਾ ਵੀ ਫੋਨ ਆਂਦਾ ਉਹ ਵੀ ਕਹਿੰਦੇ ਕਹਿੰਦੇ, ਸਾਰਾ ਦਿਨ ਏ ਸੀ ਚੱਲਦਾ, ਮਿੰਟ ਨੀ ਬੰਦ ਕਰਦੇ। ਇੰਨੀ ਗਰਮੀ ਹੋਈ ਪਈ ਆ।
ਮੈਂ ਏ ਅੱਧਾ ਕ ਘੰਟਾ ਚੱਲਿਆ, ਮੈਂ ਤਿੰਨ ਕ ਵਜੇ ਆ ਗਿਆ ਸੀ ਅੱਜ।
ਅੱਛਾ ਜੀ।
ਤੇ ਉਸ ਤੋਂ ਬਾਅਦ ਚੱਲਿਆ ਈ ਨੀ ਤਿੰਨ ਵਜੇ ਤੋਂ ਬਾਅਦ, ਹੁਣ ਤੱਕ ਨੀ ਚੱਲਿਆ।
ਅੱਛਾ ਜੀ, ਹਾਂਜੀ ਹੀਟ ਹੋ ਗਿਆ। ਉਹੀ ਏ ਸੀ ਵੀ ਕੀ ਕਰਨ ਵਿਚਾਰੇ।
ਗੱਲ ਤਾਂ ਉਹੀ ਹੀ ਜੀ, ਮੈਂ ਸਮਝੋ ਬਾਰ ਆ
ਹਾਂਜੀ ਹਾਂਜੀ।
ਏਹ ਮਤਲਬ ਮਕੈਨਿਕ ਕੋਲੋਂ ਦਖੌਣਾ ਪੈਣਾ, ਪਤਾ ਨੀ ਊਈਂ ਟਰਿਪ ਮਾਰ ਗਿਆ।
ਅੱਛਾ, ਕੋਈ ਨਾ ਦਿਖਾ ਦਿਓ।
ਹਾਂ, ਹੋਰ ਦੱਸੋ ਕੋਈ ਨਮੀ ਤਾਜੀ਼।
ਹੋਰ ਥੋਨੂੰ ਕਿਹੜੇ ਬ੍ਰੈਂਡ ਦੇ ਸ਼ੂਜ ਪਸੰਦ ਐ ਜਾ਼ਦਾ, ਮਤਲਬ ਬ੍ਰਾਂਡ ਸ਼ੂਟ ਪਸੰਦ ਨੇ, ਕਿ ਵੈਸੇ ਹੀ ਠੀਕ ਹੈ ਜੋ
ਦੇਖੋ ਜੀ, ਮੈਂ ਤਾਂ ਆਔਫਰੋਡ ਵਾਲੇ ਜ਼ਿਆਦਾ ਪਾਦਾ ਜੀ ਜੋਤ ਚਮੜੇ ਵਾਲੇ
ਅੱਛਾ ਹਾਂਜੀ,
ਮੇਰੇ ਔਫ ਰੋਡਿੰਗ ਹੈਨਾ, ਕਰਦੇ ਆ, ਉਹ ਵੀ ਜ਼ਿਆਦਾ ਪਸੰਦ ਆਈ ਐ ਔਨੂੰ,
ਅੱਛਾ ਮਤਲਬ ਏਹ ਕੁਛ ਬ੍ਰੈਂਡ ਵਗੈਰਾ ਦਾ ਨੀ
ਜਿਵੇਂ ਟਿੰਬਰ ਲੈਣ ਦੇ ਉਸ ਉਸ ਤਰ੍ਹਾਂ ਦੇ ਸ਼ੋਅ ਨੀ ਹੁੰਦੇ, ਉਸ ਤਰ੍ਹਾਂ ਦੇ ਪਾ ਲੈਂਦੇ ਜੇ।
ਅੱਛਾ ਅੱਛਾ, ਚਲੋ ਵਧੀਆ ਫੇਰ ਤਾਂ।
ਬ੍ਰਦਰ ਦੇ ਹੱਥੋਂ ਮੰਗਵਾਏ ਸੀਗੇ ਮੇਰੇ ਤੋਂ, ਮੇਰਾ ਆਸਟ੍ਰੇਲੀਆ 'ਚ ਗਿਆ ਵਾ।
ਅੱਛਾ ਅੱਛਾ।
ਤੋਂ ਮੰਗਵਾਏ ਸੀਗੇ। ਹੁਣ ਸ ਜਦੋਂ ਫੇਰ ਮੰਗਵਾਲਾਂਗੇ, ਜਦੋਂ ਟੁੱਟ ਗੇ। ਜ਼ਿਆਦਾਤਰ ਹਾਂ-ਹਾਂਜੀ। ਬਿਲਕੁਲ ਜੀ, ਇੱਧਰ ਤਾਂ ਓਹੋ ਜਿਹਾ ਬ੍ਰੈਂਡ ਆਉਂਦਾ ਨੀ ਜੀ।
ਏਹੀ ਕੇ, ਮੈਂ ਵੀ ਮਤਲਬ ਮੇਰਾ ਵੀ ਬ੍ਰਦਰ ਬਾਹਰ ਆ ਕਨੇਡਾ ਚ। ਤੇ ਬਸ ਉਹਨੂੰ ਕਹਿ ਦਈਦਾ ਕਿ ਕੀ ਬੂਟ ਭੇਜ ਦੇ।
ਹਾਂਜੀ, ਬਸ ਬੂਟ ਜਾਂ ਜੈਕਟ ਬਸ ਉਹ ਤਾਂ ਸਿਆਣਾ ਵਾਲੇ ਹੋਰ ਤਾਂ ਕੁਛ ਨਹੀਂ।
ਸਹੀ ਕਈ ਚੀਜ਼ਾਂ ਬਾਹਰ ਜ਼ਿਆਦਾ ਮਤਲਬ ਵਧੀਆ ਮਿਲਦੀਆਂ ਨੇ। ਬਾਕੀ ਤਾਂ ਕੁਛ ਇੰਨਾ ਹੈ, ਵੀ ਨੀ ਦੇਖਿਆ ਜਾਵੇ ਤਾਂ।
ਚੱਕਰ ਤੇ ਇਹੀ ਆ ਜੀ,
ਹਾਂਜੀ, ਮੈਨੂੰ ਵੀ ਜ਼ਿਆਦਾ ਘੂਮਾ ਦੇ ਜ਼ਿਆਦਾ ਪਸੰਦ ਨੇ ਤੇ ਜ਼ਿਆਦਾ ਨਾਇਕੀ ਦੇ।
ਠੀਕ ਹੈ ਜੀ, ਨਹੀਂ ਸੋਹਣੇ ਹੁੰਦੇ, ਉਹ ਵੀ ਬਹੁਤ ਜੀ ਮੈਂ ਜ਼ਿਆਦਾ ਨਾ ਬਸ ਉਹੀ ਪਾ ਕੇ ਨਾ। ਜ਼ਿਆਦਾ ਖੁਸ਼ ਹਾਂ ਜੀ ਮੈਨੂੰ ਵਧੀਆ ਲੱਗਦੇ ਉਹ
ਹਾਂਜੀ, ਹਾਂਜੀ ਆਪਣੀ ਆਪਣੀ ਚੋਇਸ ਹੁੰਦੀ ਹੈ ਜੀ ਹਾਂਜੀ।
ਮਾਈਕੀ ਦਾ ਵੀ ਇਹਨੂੰ ਪਸੰਦ ਆਵੇ, ਦੂਸਰੇ ਆਹ ਹੁਣ ਤਾਂ ਵਿਰਾਟ ਕੋਹਲੀ ਨੇ ਵੀ ਕਰਤਾ ਜੀ ਸ਼ੋਅ ਦੂਜਾ ਬ੍ਰੈਂਡ ਆਫ ਦਾ ਲੋਂਚ।
ਕਿਹੜਾ ਜੀ ਮੈਨੂੰ ਪਤਾ।
ਬਾਨੇ ਐਟ ਦਾ ਪਤਾ ਨੀ ਕਰਿਆ ਸੀ, ਉਹਨੇ
ਅੱਛਾ-ਅੱਛਾ ਮੈਨੂੰ ਪਤਾ, ਕ੍ਰਿਕਟ ਵਗੈਰਾ ਪਸੰਦ ਆ ਤੁਹਾਨੂੰ ਦੇਖਣਾ?
ਹੈਜੀ,
ਕ੍ਰਿਕਟ ਵਗੈਰਾ ਦੇਖਣਾ ਪਸੰਦ ਆ ਤੁਹਾਨੂੰ?
ਹਾਂਜੀ, ਦੇਖ ਲਈ ਤਾਂ ਜੀ ਕ੍ਰਿਕਟ
ਅੱਛਾ ਮੈਂ,
ਹਾਂ, ਨਹੀਂ ਹਾਂ ਆਈ ਪੀ ਐਲ ਦੇਖਦੇ, ਹਾਂ ਨਾ ਆਈ ਪੀ ਐਲ ਵੀ ਦੇਖਦੇ।
ਜੀ ਹੁੰਦਾ।
ਉਹਨੇ ਵੀ ਥੋੜ੍ਹੇ ਦਿਨ ਹੀ ਹੋ ਕਹਿੰਦੇ ਲੋਂਚ ਕਰਿਆ ਐ ਗਾ, ਆਪਦਾ ਸ਼ੂ ਬ੍ਰੈਂਡ
ਅੱਛਾ ਜੀ ਪਤਾ ਨੀ ਮੈਨੂੰ ਤਾਂ,
ਨਹੀਂ ਵੰਨ ਏ ਏਟ-ਏਟ ਵਨ ਨਹੀਂ ਵੰਨ ਏਟ ਇਸ ਤਰ੍ਹਾਂ ਜ ਕੁਛ ਕਰਿਆ ਜੀ ਨੇ ਹੋ ਗਏ। ਛੇ ਸੱਤ ਦਿਨ ਹੋ ਗਿਆ, ਮੇਰੇ ਨਾਲ ਕਰਨ ਔਜਲਾ, ਇਹ ਆਇਆ ਸੀਗਾ।
ਅੱਛਾ, ਅੱਛਾ, ਅੱਛਾ, ਅੱਛਾ ਚਲੋ ਵਧੀਆ ਵਧੀਆ ਫੇਰ ਤਾਂ। ਸਾਰ ਆਪਦੇ ਆਪਦੀਿਆਂ ਕੱਢੇ ਜਾਂਦੇ ਨੇ ਨਵੇਂ-ਨਵੇਂ ਕੁਛ ਨਾ ਕੁਛ
ਹਾਂਜੀ ਤਾਂ ਜੀ,
ਹਾਂਜੀ, ਸਾਰਿਆਂ ਨੂੰ ਐ ਹੁੰਦਾ ਸਾਡੀ ਵੀ ਥੋੜ੍ਹੀ ਹੈ, ਨਾ ਉਹ ਹੋਵੇ ਕੌਰ ਜੀ ਬਣੇ।
ਬਿਲਕੁਲ ਜੀ, ਹੋਰ ਤਾਂ ਤੁਸੀਂ ਕੀ ਕਰਦੇ ਉਹਨ ਸਹੀ ਸੀਗੇ।
ਅਹ ਚਾਹ ਪੀ ਕੇ ਹਟੇ ਸੀ। ਹੁਣ ਰਾਤ ਦਾ ਟੈਨਸ਼ਨ ਪਿਆ, ਪਿਆ ਕੀ ਬਣਾਈਏ ਖਾਣ ਨੂੰ
ਠੀਕ ਹੈ ਜੀ
ਹਾਂਜੀ, ਉਹੀ ਸੋਚਦੇ ਹਾਂ ਕੜੀ ਬਣਾ ਲਈਏ। ਨਹੀਂ ਦੇਖਿਆ ਜਾਵੇ ਮੈਂ ਬਾਹਰ ਦਾ ਜ਼ਿਆਦਾ ਨਹੀਂ ਖਾਂਦੀ ਕਿਉਕਿ ਦੇਖੋ ਬਾਹਰ ਦੇ ਆਈਟਮ ਹਾਰਮਫੁਲ ਹੁੰਦੇ ਨੇ ਵੇਟ ਵੀ ਹੈਵੀ ਕਰਦੇ ਨੇ
ਹਾਂਜੀ, ਇਸ ਕਰਕੇ ਘਰੇ ਜਿੰਨਾ ਹੈਲਥੀ ਬਣੇ ਓਨਾ ਹੈਲਥ ਖਾਂਨੇ‌ ਆ ਜੀ।
ਠੀਕ ਹੈ ਜੀ ਹਾਂ ਉਹ ਤਾਂ ਗੱਲ।
ਨਾਲ ਇਹ ਨਾ ਦੇਖਿਆ ਜਾਵੇ, ਤਾਂ ਬਾਹਰ ਦਾ ਕੁੱਝ ਜ਼ਿਆਦਾ ਖਾਣਾ ਵੀ ਨੀ ਚਾਹੀਦਾ।
ਹਾਂਜੀ, ਹਾਂਜੀ ਦੇਖੋ ਜੀ, ਹੁਣ ਕਿੰਨੀਆਂ ਵੀਡੀਓਜ਼ ਆ ਰਹੀਆਂ ਨੇ ਕਿਹੋ ਜਿਹਾ ਕੁਛ ਕੁਆਰ ਆ।
ਬਿਲਕੁਲ ਜੀ ਬਿਲਕੁਲ।
ਬਾਕੀ ਲੋਕ ਔ ਵੀਂ ਖਾਈ ਜਾ ਰਹੇ, ਆ ਦੇਖਦੇ ਨਹੀਂ ਜੋ ਐਸ ਆਈਸ ਕਰ੍ਰੀਮ ਨੂੰ ਬੜਾ ਖਾ ਰਿਹਾ ਆਈਸਕ੍ਰੀਮ ਬਣਦਾ ਦੇਖੋ, ਕਿ ਕਿਵੇਂ ਬਣਦਾ ਗਾ। ਤੇ ਕੋਈ ਉਹ ਨੋਟ ਹੀ ਨਹੀਂ ਕਰਦਾ ਗੱਲਾਂ ਨੂੰ
ਹਾਂਜੀ ਸਹੀ ਕਿਹਾ। ਬਸ ਲੋਕਾਂ ਨੂੰ ਖਾਣ ਦਾ ਹੀ ਮਤਲਬ ਹੈ ਇਹ ਨੀ ਪਤਾ ਉਹ ਚ ਚੀਜ਼ ਕੀ ਆ
ਚੀਜ਼ ਕੀ ਆ ਹਾਂ ਹਾਂਜੀ
ਬਸ ਖਾ ਲਓ
ਬਿਲਕੁਲ ਜੀ, ਬਸ ਉਹੀ ਹੈ ਨਾ ਫਿਰ ਉਹ ਉ ਤਾਂ ਲੋਕ ਆਪਣਾ ਘਰ ਕਾ ਨਹੀਂ ਬਣਾ ਕੇ ਖਾਣਾ ਚਾਹੁੰਦੇ ਬਸ ਬਾਹਰਲਾ ਹੀ ਸਾਰਾ ਕੁਝ ਆ, ਜੋ ਵੀ ਬਣਇਆ ਬਣਾਇਆ ਨਾਲ ਦੀ ਨਾਲ ਔਡਰ ਮਾਰ ਦਿਓ
ਪਹਿਲਾਂ ਤਾਂ ਮੈਂ ਮੈਗੀ ਬਹੁਤ ਖਾਂਦੀ ਹੁੰਦੀ ਸੀਗੀ
ਮੈਗੀ ਤੇ ਵੀ ਦੇਖੋ ਤੁਸੀਂ ਦੇਖੀਏ ਪਹਿਲਾਂ ਤਾਂ ਕੀ ਆ ਉਹਦੇ ਵਿੱਚ ਹਜੀ ਹਮ
ਤੇ ਜਾਣਾ ਹੁੰਦਾ ਸੀ ਮੈਨੂੰ ਟਾਈਮ ਨੀ ਲੱਗਦੇ ਮੈਗੀ ਫਟਾਫਟ ਬਣਾ ਕੇ ਆਪਣਾ ਨਿਕਲ ਜਾਂਦੇ ਸੀ ਖਾ ਕੇ ਹਾਂ, ਪਰ ਫੇਰ ਪਤਾ ਲੱਗਿਆ ਮੈਗੀ ਚ ਇੰਨਾ ਕੁਛ ਆ ਉਹ ਮੈਗੀ ਵੀ ਛੱਡਦੀ
ਮੈਂਗੀ ਵੀ ਛੱਡ ਦਿੱਤੀ
ਕਿ ਬੈਸੀ ਕੌਲ ਆ ਰਿਹਾ ਮੈਂ ਤੁਹਾਨੂੰ ਬਾਅਦ ਚ ਗਲ ਕਰਦੀ
ਠੀਕ ਹੈ ਮੈਮ ਕੋਈ ਗੱਲ ਨਹੀਂ, ਓਕੇ ਥੈਂਕ ਯੂ।